ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ-
ਹੋਰ ਕੀ ਹਾਲ ਚਾਲ-
ਹਾਂ ਵਧੀਆ ਤੁਸੀਂ ਦੱਸੋ ਕਿਵੇਂ ਹੋ?
ਬਸ ਬੱਚਿਆ ਨੂੰ ਪੜ੍ਹਾ ਦੇ ਸੀ।
ਹੋ ਗਿਆ ਹੋਲੀਡੇ ਹੋਮਵਰਕ?
ਹਾਂਜੀ ਹਾਂਜੀ। ਹੁਣ ਬਸ ਸਕੂਲ ਖੋਲਣ ਵਾਲੇ ਨੇ ਤਾਂ ਹੁਣ ਯਾਦ ਆ ਜਾਂਦਾ ਨਾ ਥੋੜਾ ਵਰਕ
ਮੈਂ ਵੀ ਲਾਸਟ ਹੀ ਕਰਦੀ ਸੀ ਹੁਨ ਤਾਂ ਕਾਲਜ
ਹਾਂਜੀ- ਹਾਂਜੀ। ਕੁਝ ਇਨਾ ਤਾਂ ਨਾ ਸਾਰਾ ਸਕਰੈਪ ਬੁੱਕ ਦਾ ਵਰਕ ਸੀ ਨਾ- ਉਹ ਫਿਰ ਪਹਿਲੇ ਤਾਂ ਕੀਤਾ ਨਹੀਂ ਬੱਚਿਆਂ ਨੇ ਉਹ ਫਿਰ- ਫਸਟ ਕਲਾਸ 'ਚ ਐ-
ਅੱਛਾ ਅੱਛਾ। ਹਮ ਹਮ-
ਹੋਰ ਤੁਸੀਂ ਕੀ ਕਰ ਰਹੇ?
ਕੁਛ ਨਹੀਂ ਬਸ ਖਾਨਾ ਖਾਇਆ ਸੀ ਹੁਨੇ, ਤੇ ਬਰਤਨ ਹੀ ਰੱਖਣ ਆਏ ਸੀ। ਹਾਂਜੀ
ਅੱਛਾ, ਦੁਪਹਿਰ ਦੀ ਰੋਟੀ ਹੋਗੀ? ਅੱਛਾ, ਅੱਜ ਕੀ ਬਣਾਇਆ?
ਅੱਜ, ਕੜੀ-ਚੌਲ ਬਣਾਏ ਸੀ।
ਅੱਛਾ-ਅੱਛਾ।
ਕੱਲ ਏਕਾਸ਼ੀ ਨਾ, ਤੇ ਅੱਜ ਦ੍ਵਆਰਛੀ ਸੀ, ਤੇ ਚਾਵਲ ਬਣਾਏ ਸੀ।
ਹਾਂ, ਸਾਡੇ ਵੀ ਅੱਜ ਚਾਵਲ ਹੀ ਬਣੇ ਨੇ।
ਹੁਣ ਕੀ ਕਰੀਏ, ਇਹਨੀ ਗਰਮੀ'ਚ ਚਾਵਲ ਹੀ ਬਣਦੇ ਆ ਸੋਖੇ।
ਹਾਂਜੀ-ਹਾਂਜੀ, ਅਸੀਂ ਫਿਰ ਕੱਲ ਬਣਾਣੇ ਸੀ, ਫਿਰ ਕੱਲ ਕਾੱਸੀ ਕਰ ਕੇ ਬਣਾਏ
ਹਾਂਜੀ-ਹਾਂਜੀ, ਸਾਰਿਆਂ ਨੇ ਕੱਲ ਬਨਾਣੇ ਸੀ। ਚਾਵਲ ਤੇ ਏਕਾਸ਼ੀ ਕਰਕੇ ਨ੍ਹੀ, ਕੱਲ ਮੇਰੀ ਮੰਮੀ ਨੇ ਰਾਜਮਾ ਬਣਾਣਾ ਕੀ ਕਹਿ ਦਿੰਦੇ ਮੈਨੂੰ, ਰਾਜਮਾ ਭਗੋਦਾ ਮੰਮਾ, ਮੈਂ ਕਿਹਾ ਨਹੀਂ-ਨਹੀਂ ਅੱਜ ਅਕਾਸ਼ੀ ਆ, ਫਿਰ ਚਾਵਲ ਤਾ ਓਹੀ ਗੱਲ ਹੈ ਨਾ ਫਿਰ, ਰਾਜਮਾਂ ਨਾਲ ਤਾਂ ਚਾਵਲ ਈ ਅੱਛੇ ਲੱਗਦੇ ਨੇ, ਹਾਂਜੀ। ਹੋਰ ਦੱਸੋ, ਤੁਸੀਂ ਕੀ ਕਰ ਰਹੇ ਸੀ?
ਬਸ ਹੁਨ ਥੋੜ੍ਹੀ ਥ ਉਹਨੂੰ ਪੜ੍ਹਾਕੇ, ਫਿਰ ਅਸੀਂ ਰੋਟੀ ਵੱਲ ਹੋਵਾਂਗੇ। ਉਂਝ ਬਣਾਕੇ ਰੱਖਤੇ ਨੇ, ਬਸ ਹੁਣ ਖਾਣ ਵਾਲੇ ਹਜੇ ਆਏ ਨਹੀ।
ਅੱਛਾ, ਹੋਰ ਘਰ ਸਾਰੇ ਠੀਕ ਐ?
ਹਾਂਜੀ-ਹਾਂਜੀ।
ਅੱਛਾ।
ਹੋਰ, ਕਿੱਥੇ ਛੁ ਘੁੰਮ ਆਏ ਛੁੱਟੀਆਂ ਵਿੱਚ?
ਕਿਤੇ ਵੀ ਨਹੀਂ ਗਏ, ਇਹਨੀਂ ਗਰਮੀ'ਚ ਕਿਤੇ ਜਾਣਾ।
ਅੱਛਾ-ਅੱਛਾ, ਬੱਚੇ ਮਗਰ ਨਹੀਂ ਪਏ, ਘੁੰਮਣ ਵਾਸਤੇ?
ਤੇ ਅਸੀਂ ਬੱਚੇ ਆਂ, ਹੁਣ ਇਹਦੋ ਮਗਰ ਪੈਣ ਨੂੰ।
ਅੱਛਾ-ਅੱਛਾ, ਹੂੰ
ਫਿਰ ਉਹੀ ਗੱਲ ਏ, ਪਲੈਨ ਬਣਾ ਲੈਂਨੇ ਆ, ਅਸੀ ਮਗਰ ਤਾਂ ਬਹਿ ਜਾਂਦੇ ਆ ਫਿਰ ਘਰਦੇ ਪਲੈਨ ਬਣਾ ਲੈਂਨੇ ਆ, ਫਿਰ ਉਹ ਕੈਂਸਲ ਕਰ ਦਿੰਨੇ ਆ, ਇਨੀ ਗਰਮੀ ਨੂੰ ਵੇਖ ਕੇ ਕੀਤੇ ਜਾਈਏ।
ਇਹ ਤੇ ਹੈ, ਫਿਰ ਛੁੱਟੀਆਂ ਵੀ ਦੇਖੋ ਗਰਮੀਆਂ'ਚ ਹੀ ਪੈਂਦੀਆਂ।
ਤਿੰਨ ਪਲੈਨ ਮਨਾਲੀ ਤੇ ਜਾਨੇਨ, ਜਾਣੇ ਨੂੰ। ਤੇ ਤਿੰਨੋ ਈ ਕੈਂਸਲ ਕਰਤੇ ਜੇ, ਬਸ ਇੱਕ ਪਲੈਨ ਸਾਡਾ ਸਕਸੇਸ ਫੂਲ ਹੋਇਆ ਸੀ, ਹੁਣ ਸੰਡੇ ਨੂੰ ਗਏ ਸੀ, ਅਸੀਂ ਪਾਣੀਪਤ, ਚੁਲਕਾਣਾ ਧਾਮ ਨੂੰ। ਹਾਂਜੀ-ਹਾਂਜੀ, ਤੇ ਉੱਥੇ ਵੀ ਬਸ ਮੰਮੀ ਕਹਿੰਦੀ ਏ, ਲਾਸਟ ਟ੍ਰਿਪ ਹੈ ਤੇਈ, ਮੈਂ ਕਿਹਾ ਚਲੋ, ਕੋਈ ਗੱਲ ਨੀ।
ਹੂੰ, ਹੂੰ
ਕਹਿ ਰਹੇ ਇੰਨੀ ਗਰਮੀ ਏ, ਤੂੰ ਫਿਰ ਕਈ, ਅੰਮ੍ਰਿਤਸਰ ਜਾਣਾ ਸੀ ਅਸੀਂ। ਤੇ ਮੰਮੀ ਕਹਿੰਦੇ, ਤੇਰੇ ਬਰਡੇ'ਚ ਚੱਲਾਂਗੇ ਸਪਟੇਂਬਰ ਨੂੰ, ਹੁਣ ਨਹੀਂ ਹੁਣ ਤਾਂ ਬੜੀ ਗਰਮੀ ਏ।
ਅੰਮ੍ਰਿਤਸਰ ਤੋ ਉਂਝ ਈ ਬਹੁਤ ਗਰਮੀ ਹੁਨ
ਹਾਂਜੀ-ਹਾਂਜੀ, ਐਸ ਕਰਕੇ ਫਿਰ ਗਏ ਨਹੀ।
ਹੂੰ, ਹੂੰ, ਦੂਜਾ ਦੇ ਤਾ
ਹਾਂਜੀ?
ਹੋੋਰ ਦੱਸੋ?
ਕੀ ਦੱਸੋ, ਹੋਰ ਬੈਠੀ ਆਂ ਆਰਾਮ ਨਾਲ ਰੋਟੀ ਖਾਕੇ।
ਅੱਛਾ-ਅੱਛਾ, ਹੋਰ, ਤੁਹਾਡੀ ਦਿਨਚਰਿਆ ਕਿਵੇਂ ਰਹਿੰਦੀ ਫੇਰ?
ਕਿਵੇਂ ਵੀ ਨੀ ਬਸ, ਸਵੇਰੇ ਉੱਠੋ ਸਾਢੇ-ਸੱਤ ਵਜੇ, ਮੰਮੀ ਸਾਰਾ ਕੰਮ ਕਰ ਲੈਂਨੇ ਨੇ ਇੰਨਾ।
ਅੱਛਾ-ਅੱਛਾ।
ਫਿਰ, ਨਹਾ, ਧੋਕੇ ਜਲ ਚੜਾ ਯਾਂਨੀ ਆਂ ਸੂਰਜ ਨੂੰ, ਤੇ ਫੇਰ ਜੇ ਮੰਮੀ ਨਾਸ਼ਤਾ ਬਣਾਣਾ ਤੇ ਉਹ ਬਣਾ ਲੈਂਦੇ ਆ, ਵਰਨਾ ਤਾਂ ਮੈਂ ਹੀ ਬਣਾ ਦਿੰਨੀ ਆਂ, ਫਿਰ ਨਾਸ਼ਤਾ ਕਰ ਕੇ ਬਰਤਨ ਵੀ ਮੈ ਬਾਰਾਂ-ਵਜੇ ਧੋਂਨੀ ਆ ਆਰਾਮ ਨਾਲ, ਥੋੜੇ ਜਿਹੇ ਹੁੰਦੇ ਇੱਕ-ਦੋ ਪਲੇਟ ਮੰਮੀ ਔਰ ਮੇਰੀ ਹੁੰਦੀ, ਕਿਉਂਕਿ ਡੈਡੀ ਡਿਊਟੀ ਹੁੰਦੇ ਨੇ।
ਅੱਛਾ ਅੱਛਾ ਅੱਛਾ ਫਿਰ ਨਾਸ਼ ਫੇਰ ਆ ਸਿਸਟਮ ਤੁਹਾਡਾ ਜਲਦੀ ਹੋ ਜਾਂਦਾ ਸਵੇਰੇ ਈ।
ਹਾਂਜੀ, ਫੇਰ ਮੇਰੀ ਮੰਮੀ ਦਾ ਰੂਟੀਨ ਐ ਕਿ ਉਹ ਨਾ ਸੂਰਜ ਨਿਕਲਣ ਤੋਂ ਪਹਿਲਾਂ ਸਾਰਾ ਕੰਮ ਐਂ ਨਿਪਟਾ ਲੈਂਦੇ ਨੇ।
ਅੱਛਾ ਸਫਾਈ ਵਗੈਰਾ ਦਾ।
ਹਾਂਜੀ ਉਹਨਾਂ ਕੋਲੋਂ ਨਾ ਫੇਰ ਹੁੰਦਾ ਨੀ ਉਹ ਕਹਿੰਦੇ ਉਹਨਾਂ ਦੀ ਸ਼ੁਰੂ ਤੋਂ ਕੁਆਰੇ ਤੋਂ ਆਦਤ ਐ। ਉਹਨਾਂ ਦੇ ਘਰ ਵੀ ਐਵੇਂ ਹੀ ਹੁੰਦਾ ਸੀ ਨਾ ਇਸ ਕਰਕੇ ਹਾਂਜੀ ਫਿਰ ਜਦੋਂ ਮੈਂ ਉੱਠ ਦੀ ਆ ਨਾ ਤੇ ਮੇਰੇ ਘਰ ਦਾ ਸਾਰਾ ਕੰਮ ਨਿਬੜਦਾ ਹੂ ਹੁੰਦਾ ਐ। ਸਿਰਫ਼ ਆਟਾ ਗੁੰਦ ਕੇ ਮੈਂ ਆਟਾ ਵੀ ਮੇਰੀ ਮੰਮੀ ਗੁੰਦ ਦਿੰਦੇ ਨੇ ਬਸ ਰੋਟੀ ਰੋਟੀ ਮੇਰੀ ਕੋਲ ਰਹਿ ਜਾਂਦੀ ਆ ਬਣਾਣੀ।
ਅੱਛਾ ਅੱਛਾ, ਉਹ ਫਿਰ ਉਹਨਾਂ ਨੂੰ ਪਤਾ ਨਾ ਬੱਚਿਆਂ ਨਾਲ ਥੋੜ੍ਹਾ ਲੇਟ ਹੋ ਜਾਂਦਾ ਬੰਦਾ।
ਹਾਂਜੀ ਉਹ ਤਾਂ ਹੈਈ ਜਦੋਂ ਮੇਰੀ ਭੈਣ ਆ ਜਾਂਦੀ ਆ ਉਹਦੇ ਬੱਚੇ ਆ ਜਾਂਦੇ ਆ ਜ ਤਾਂ ਮੰਮੀ ਔਰ ਜੇ ਮੈਂ ਮੰਮੀ ਪੰਜ ਵਜੇ ਉੱਠਦੀ ਆ ਤੇ ਸਾਡੇ ਚਾਰ ਵਜੇ ਜਾਂ ਚਾਰ ਵਜੇ ਉੱਠ ਜਾਂਦੇ ਨੇ ਕਿਉਂਕਿ ਫੇਰ ਉਹ ਇੰਨਾ ਤੰਗ ਕਰਦੇ ਨੇ।
ਅੱਛਾ ਅੱਛਾ, ਫਿਰ ਆਏ ਗਏ ਵਿੱਚ ਥੋੜਾ ਕੰਮ ਵੀ ਜ਼ਿਆਦਾ ਹੋ ਜਾਂ,
ਹਾਂਜੀ ਹਾਂਜੀ, ਮੰਮੀ ਨੂੰ ਕਹਿੰਦੀ ਮੈਂ ਕਿਵੇਂ ਉੱਠ ਜਾਣੇ ਓ ਐਨੀ ਜਲਦੀ ਮੈਥੋ ਨੀ ਉੱਠ ਉੱਠਾ ਜਾਂਦਾ ਮੈਂ ਕਿਹਾ ਅੱਠ ਵਜੇ ਜਾਂ ਸਾਢੇ ਸੱਤ ਤੋਂ ਪਹਿਲਾਂ ਮੈਨੂੰ ਮੰਮੀ ਕਹਿੰਦੇ ਫੇਰ ਕੋਈ ਗੱਲ ਨੀ। ਹੁਣੇ ਨੀ ਉੱਠਿਆ ਜਾਂਦਾ ਸਹੁਰੇ ਘਰ ਆਪੇ ਉੱਠ ਜਿਆ ਕਰੇਗੀ।
ਹਾਂਜੀ,
ਮੈਂ ਕਿਹਾ ਕੋਈ ਗੱਲ ਨੀ ਉੱਥੇ ਉੱਥੇ ਆਪੇ ਦੇਖ ਲਾਂਗੇ।
ਹੂੰ ਹੂੰ, ਚਲੋ ਚੰਗੀ ਗੱਲ ਆ।
ਹੋਰ ਤੁਸੀਂ ਦੱਸੋ ਤੁਹਾਡੀ ਕੀ ਕੀ ਕਿਹੋ ਜਿਹੀ ਹੈ?
ਸਾਡੇ ਸਵੇਰੇ ਅਸੀਂ ਛੇ ਵਜੇ ਤੱਕ ਮੋਸਟਲੀ ਸਾਡੇ ਘਰ ਸਾਰੇ ਉੱਠ ਜਾਂਦੇ ਨੇ। ਸਾਢੇ ਪੰਜ ਛੇ ਵਜੇ ਫਿਰ ਉੱਠ ਕੇ ਅੱਧੇ ਬੰਦੇ ਤਾਂ ਫਿਰ ਗੁਰਦੁਆਰੇ ਚਲੇ ਜਾਂਦੇ ਨੇ ਮ
ਹਾਂਜੀ ਹਾਂ,
ਤੇ ਪਰ ਮੇਰੀ ਸਵੇਰ ਦੀ ਰੂਟੀਨ ਨਹੀਂ ਐ ਮੇਰੀ ਸ਼ਾਮ ਦੀ ਰੂਟੀਨ ਮੈਂ ਸ਼ਾਮ ਨੂੰ ਜਾਣੀ ਆ।
ਤੁਹਾਨੂੰ ਕੰਮ ਕਰਨਾ ਪਏ ਹੋਏਗੇ ਨਾ ਇਸ ਕਰਕੇ
ਹਾਂਜੀ ਹਾਂਜੀ, ਸਵੇਰੇ ਉੱਠ ਕੇ ਬਸ ਥੋੜ੍ਹਾ ਆਪਣਾ ਪਾਠ ਪੂਠ ਕਰ ਲਈਦਾ। ਉਹ ਕਰਕੇ ਫਿਰ ਰੂਟੀਨਾਂ ਸ਼ੁਰੂ ਹੋ ਜਾਂਦੀਆਂ। ਕੰਮ ਦੀਆਂ ਸਫਾਈਆਂ ਕਰਲੋ ਪਹਿਲੇ ਫਿਰ ਉਸ ਤੋਂ ਬਾਅਦ ਰਸੋਈ ਦਾ ਕੰਮ ਕਰੀਦਾ।
ਹਾਂ, ਉਸ ਤੋਂ ਬਾਅਦ ਨਾਸ਼ਤਾ ਵੇਖ ਲੋ ਫਿਰ ਦੁਪਹਿਰ ਦਾ ਸੋਚੋ। ਫਿਰ ਰਾਤ ਦਾ ਸੋਚੋ।
ਸਹੀ ਗੱਲ ਆ ਅਸੀਂ ਤਾਂ ਜਿਵੇਂ ਕੱਲ ਕੁਛ ਬਣਾਣਾ ਤਾਂ ਅੱਜ ਡਿਸਾਈਡ ਕਰ ਲੈਣੇ ਮੰਮੀ ਕਹਿੰਦੀ ਫੇਰ ਤੇਰੇ ਪਾਪਾ ਚਲੇ ਜਾਣਗੇ ਡਿਊਟੀ ਫੇਰ ਤੂੰ ਔਰ ਮੈਂ ਵੀ ਕਰਦੇ ਰਹਿਣਗੇ ਕੀ ਬਣਾਣਾ ਕੀ ਬਣਾਣਾ ਤਾਂ ਪਾਪਾ ਤੇ ਵੀ ਪੁੱਛ ਲੋ। ਕੀ ਬਣਾਣਾ ਫੇਰ ਅਸੀਂ ਬਣਾ ਲਾਂਗੇ ਕੱਲ੍ਹ।
ਹਾਂ,
ਦਿਨ ਚ ਵੀ ਬਣਾਂਦੇ ਆ ਜਾਂ ਅਸੀਂ ਰਾਤ ਨੂੰ ਬਣਾਂਦੇ ਆ ਸਵੇਰ ਦਾ ਤਾਂ ਕੁੱਛ ਵੀ ਪਰਾਂਠੇ ਵਗੈਰਾ ਚਾਰ ਨਾਲ ਜਾਂ
ਹੂੰ ਹੂੰ, ਉਹ ਕੁਛ ਫੈਮਿਲੀ ਛੋਟੀ ਐ ਨਾ ਤੁਹਾਡੀ।
ਹਾਂਜੀ ਛੋਟੀ ਐ ਉਹ ਮੇਰੀ ਦੋ ਸਿਸ ਟਰਸ ਨੇ ਉਹ ਮੈਰਿਡ ਐ ਉਹ ਆ ਜਾਂਦੀ ਐ ਤੇ ਇੱਕ ਤਾਂ ਲੋਕਲ ਹੀ ਉਹ ਕਦੋਂ ਵੀ ਆ ਜਾਂਦੀ ਐ ਪਤਾ ਹੀ ਨੀ ਚੱਲਦਾ ਕਦੋਂ ਆ ਜਾਂਦੀ ਕਦੋਂ ਚਲੀ ਜਾਂਦੀ।
ਹੂੰ ਹੂੰ, ਉਹੀ ਨਾ ਸਾਡੀ ਫੇਰ ਵੱਡੀ ਫੈਮਿਲੀ ਹੈ ਤੇ ਫਿਰ ਸਾਨੂੰ ਹਰ ਟਾਈਮ ਰਸੋਈ ਚ ਲੱਗਨਾ ਪੈਂਦਾ।
ਆਂਟੀ ਤੁਹਾਡੀ ਆਵਾਜ਼ ਘੱਟ ਆ ਰਹੀ ਹੈ।
ਮੈਂ ਕਿਹਾ ਸਾਡੀ ਜੁਆਇੰਟ ਫੈਮਿਲੀ ਹੈ ਨਾ। ਤੇ ਫਿਰ ਹਾਂਜੀ ਹਮ-ਹਮ ਇਸ ਕਰਕੇ ਫੇਰ ਸਾਨੂੰ ਜਾਦਾ ਟਾਈਮ ਰਸੋਈ ਕੱਢਨਾ ਪੈਂਦਾ ਆਪਣਾ ਹਾ।
ਹਮ
ਫੇਰ ਜਦੋਂ ਫਰੀ ਹੋਵੋ ਉਦੋ ਫਿਰ ਸੋਚਾ ਵਿੱਚ ਲੱਗ ਜਾਂਦੇ ਹਾ। ਹੁਣ ਰਾਤ ਦਾ ਕੀ ਬਣਾਣਾ ਹੈਗਾ ਪਹਿਲੇ ਤਿਆਰੀ ਕਰ ਲਈਏ ਸੋਚ ਲਈਏ।
ਹਮ
ਹੋਰ ਤੁਸੀਂ ਵੀ ਕੁਕਿੰਗ, ਹਾਂਜੀ-ਹਾਂਜੀ। ਮੈਂ ਕਿਹਾ ਤੁਸੀ ਵੀ ਕੁਕਿੰਗ ਵਗੈਰਾ ਕਰਦੇ ਹੋ।
ਹਾਂਜੀ ਮੈਨੂੰ ਤਾ ਬਹੁਤ ਸ਼ੌਕ ਹੈ ਮੈਂ ਕਰ ਲੈਣੀ ਹਾਂ ਮੇਰੀ ਮੰਮੀ ਜਿਵੇਂ ਬਣਾਉਂਦੇ ਸੀ ਨਾ ਪਹਿਲਾ ਤੇ ਮੰਮੀ ਖੜੀ ਹੋ ਕੇ ਵੇਖ ਦੀ ਸੀ ਹੁਣ ਮੈਂ ਮੰਮੀ ਨੂੰ ਕਹਿੰਦੀ ਤੁਸੀਂ ਬੈਠੋ ਹੁਣ ਮੈਂ ਬਣਾਵਾਂਗੀ।
ਅੱਛਾ-ਅੱਛਾ
ਮੈਂ ਕੁਕਿੰਗ ਦਾ ਤਾ ਬੜਾ ਸ਼ੌਕ ਹੈ ਜਿਵੇ ਹੁਣ ਮੈਂ ਫ੍ਰਰੀ ਹਾ ਨਾ ਤੇ ਡੇਲੀ ਕੁਛ ਨਾ ਕੁਛ ਸਨੈਕਸ ਵਗੈਰਾ ਤੇ ਕੁਛ ਵੀ ਬਣਾ ਕੇ ਮੈਂ ਆਪਣੇ ਘਰਦਿਆ ਨੂੰ ਦਿੰਦੀ ਹਾਂ।
ਅੱਛਾ ਟਰਾਈ ਕਰਦੇ ਰਹਿੰਦੇ ਹੋ ਹਮ।
ਤੇ ਮੈਂ ਜਿਵੇ ਬਨਾਨੀ ਹਾ ਤੇ ਮੈਂ ਪੋਸਟ ਵੀ ਕਰ ਦੇਣੀ ਆ ਤੇ ਲੋਕੀ ਕਹਿੰਦੇ ਕਿ ਸਾਨੂੰ ਤਾਂ ਬੜਾ ਹਲਕਸੰਦ ਹੈ ਅਸੀ ਤਾ ਇੰਜ ਕਰਦੇ ਹਾਂ ਕਿ ਪੈਸੇ ਲਾ ਕੇ ਲਾ ਲੈ ਕੇ ਆ ਹਾਂਜੀ ਤੇ ਕਹਿੰਦੇ ਤੂੰ ਤੋਂ ਬਣਾ ਲੈਂਣੀ ਆ ਮੈਂ ਮੈਨੂੰ ਸ਼ੌਕ ਹੈ ਕੀ ਕਰਾ ਮੈਨੂੰ ਆਲਸ ਬਾਰ ਜਾਣ ਦਾ ਆਦਾ। ਮੈਂ ਕਿਹਾ ਪਾਪਾ ਨੂੰ ਵੀ ਕੀ ਉਹ ਸਵੇਰ ਤੋਂ ਲੈ ਕੇ ਸ਼ਾਮੀ ਆਦੇ ਆ।
ਨਾਲੇ ਹੈ ਨਾ ਘਰ ਆਪਣਾ ਬੰਦਾ ਸ਼ੁੱਧ ਚੀਜ਼ਾ ਬਣਾਉਂਦਾ ਹੈਗਾ, ਪਤਾ ਸਾਨੂੰ ਅਸੀਂ ਕੀ-ਕੀ ਪਾਇਆ।
ਕੀ ਹੋਇਆ ਅਹ ਅਸੀ ਮੇਰੀ ਮੰਮੀ ਨੇ ਅਹ ਵ ਮੰਗਵਾਆ ਸੀ ਬਰਗਰ। ਤੇ ਨਾ ਉਹਦੀ ਜੋ ਚੋਮੀਨ ਹੁੰਦੀ ਹੈ ਨਾ ਉਹਦੇ ਚ ਡਲਦੇ ਆ ਜੋ ਉਹ ਖ਼ਰਾਬ ਸੀ।
ਅੱਛਾ-ਅੱਛਾ
ਉਸ ਤਿੰਨ ਬਰਗਰ ਤਿੰਨ, ਚਾਰ ਵਰਗਰ ਬਣਾ ਮੰਗਾਏ ਸੀ ਤੇ ਉਹ ਸਾਰੇ ਅਸੀ ਬਾਰ ਹੀ ਸੁੱਟੇ ਸੀ। ਤਾ, ਤਾ ਹੀ ਮੇਰੇ ਪਾਪਾ ਨੇ ਕਹ ਤਾ ਕਿ ਰੋਜ਼-ਰੋਜ਼ ਬਾਰ ਦਾ ਨਹੀ ਖਾਣਾ ਅ ਜ ਖਾਣਾ ਵੀ ਹੈ ਤਾ ਘਰ ਬਣਾ ਲੋ ਆਪਣਾ।
ਹਾਂਜੀ ਉਹ ਤੇ ਹੈ ਹੀ ਹੈ ਘਰ ਸਾਨੂੰ ਪਤਾ ਅਸੀ ਸਾਫ ਫਰੈਸ਼ ਚੀਜ਼ਾ ਬਣਾਉਣੀਆ ਤੇ ਖਾਣੀਏ ਨੁਕਸਾਨ ਵੀ ਨੀ ਉਹ
ਤੇ ਮੈਂ ਜਿਹੜਾ-ਜਿਹੜਾ ਸਮਾਨ ਜਿਵੇ ਸਬਜ਼ੀ ਵਗੈਰਾ ਹੁੰਦੀ ਹੈ ਕੁਛ ਵੀ ਟੋਪਿੰਗਸ ਵਗੈਰਾ ਹੁੰਦੀ ਉਹ ਲੈ ਆਨੀ ਆ ਫੇਰ ਘਰ ਬਣਾ ਲੇਨੀ ਹਾ ਮੈਂ ਸਾਰਾ ਕੁਛ।
ਇਹ ਤਾ ਸਭ ਤੋ ਵਧੀਆ।
ਹਾਂਜੀ
ਹੈਲਥ ਵੀ ਆਪ
ਉਹ ਤਾ ਫੇਰ ਕਦੀ-ਕਦੀ ਹੁੰਦਾ ਹੀ ਹੈ ਬੰਦੇ ਨੂੰ ਜਾਦਾ ਹੀ ਹਲਕਸ ਆ ਜਾਂਦਾ ਹੈ ਫੇਰ ਮਲ
ਹਾਂ ਜਦੋਂ ਥੱਕਿਆ ਹੋਏ ਬੰਦਾ ਹਮ-ਹਮ। ਜਾਂ ਫੇਰ ਆਏ ਗਏ ਵਿੱਚ ਹੁੰਦਾ ਬੰਦੇ ਨੂੰ ਹਮ-ਹਮ। ਜਦੋਂ ਗੈਸਟ ਵਗੈਰਾ ਆਏ ਫੇਰ ਬੰਦੇ ਨੂੰ ਹੁੰਦਾ ਕਿ ਹੁਣ ਚੱਲ ਅਸੀਂ ਥੋੜ੍ਹੀ ਗੱਪਸ਼ੱਪ ਕਰ ਲਈਏ। ਤੇ ਅਸੀ ਬਾਜ਼ਾਰ ਨੂੰ ਹੀ ਪ੍ਰੈਫਰ ਕਰ ਦਿੰਦੇ ਹ।
ਤੇ ਤਾ ਮੈਂ ਸਾਰਾ ਕੰਮ ਕਰ ਰਹ ਜਦੋਂ ਸਾਡੇ ਘਰ ਗੈਸਟ ਆ ਜਾਂਦੇ ਨਾ ਯਾ ਮੇਰੀ ਭੈਣ ਆ ਜਾਂਦੀ ਹੈ ਮੇਰਾ ਉੱਠਣ ਦਾ ਜੀਅ ਨੀ ਕਰਦਾ ਮਤਲਬ ਮੈਂ ਨੀ ਕਰਦੀ ਕੁਛ ਵੀ ਮੇਰੀ ਮੰਮੀ ਫੇਰ ਨਾ ਮੇਰੀ ਮੰਮੀ ਕਹਿੰ ਅਹ ਮੇਰੀ ਭੈਣ ਨੂੰ ਮੇਰੀ ਮੰਮੀ ਕਹਿੰਦੀ ਆ ਨਾ ਤਾ ਯਾ ਤਾ ਸਾਰਾ ਕੰਮ ਕਰਦੀ ਹੈ, ਸਾਰਾ ਕੰਮ ਕਰਦੀ ਹੈ। ਤੇ ਫੇਰ ਮੇਰੀ ਜਦੋਂ ਭੈਣ ਆਉਂਦੀ ਆ, ਉਹ ਕਹਿੰਦੀ। ਕਿ ਮੰਮੀ ਤੁਸੀਂ ਕੀ ਫੋਨ ਤੇ ਸਾਰਾ ਦਿਨ ਕਹਿੰਦੇ ਹੋ। ਕਿ ਇਹ ਤੇ ਸਾਰਾ ਕੰਮ ਕਰਦੀ। ਜਦੋਂ ਮੈਂ ਆ ਜਾਂਦੀ ਐ ਤਾਂ ਕੁ ਛ, ਵੀ ਨੀ ਕਰਦੀ। ਮੰਮੀ ਕਹਿੰਦੀ ਤੈਨੂੰ ਵੇਖ ਕੇ ਨੀ ਕਰਦੀ। ਮੰਮੀ ਕਹਿੰਦੀ ਤੈਨੂੰ ਵੇਖ ਕੇ ਨੀ ਕਰਦੀ। ਉਹ ਐਸ ਤਾਂ ਸਾਰਾ ਕਰਦੀ ਏ।
ਦੇਖੋ ਬਈ, ਮੈਂ ਮੰਮੀ ਨੂੰ ਸੁਖ ਦੇਣਾ।
ਸਹੀ ਗੱਲ ਹੈ। ਉਹ ਕਹਿੰਦੀ ਕਿ ਮੈਂ ਤਾਂ ਆਪਣੇ ਘਰ ਕੁਲ ਕੁਛ ਵੀ ਨੀ ਕਰਦੀ। ਮੈਂ ਕਿਹਾ ਚੱਲ ਤੂੰ ਕੁਛ ਨੀ ਕਰਦੀ ਉੱਥੇ, ਇੱਥੇ ਤੈਨੂੰ ਮੌਕਾ ਦੇ ਰਿਹਾ ਕੁੱਛ ਕਰਨ ਦਾ ਤੂੰ ਕਰ।
ਹਾਂ, ਕੋਈ ਐਵੀ ਮੌਕਾ ਕਿਤੇ- ਕਿਤੇ। ਤੇ ਮਿਲਦਾ ਹੈ।
ਹਾਂਜੀ।
ਮੈਂ ਕਿਹਾ, ਇਹ ਵੀ ਮੌਕਾ ਕਿਤੇ- ਕਿਤੇ ਮਿਲਦਾ।
ਸਹੀ ਗੱਲ ਹੈ। ਕਿੱਹਦੀ ਮੈਂ ਬਰ ਕਹਿੰਦੀ ਨੀ ਮੰਜਦੀ। ਮੈਂ ਨੀ ਮੰਨਦੀ ਮੈਂ ਤਾਂ, ਆਪਣੇ ਘਰ ਨੀ ਮੰਨਦੀ। ਮੈਂ ਕਿਹਾ ਚੱਲ ਕੋਈ ਨੀ ਤੈਨੂੰ ਇੱਥੇ ਮੈਂ ਮੌਕਾ ਦੇ ਰਹੀ ਹ ਨਾ, ਮੰਜਣ ਦਾ।
ਹਾਂ, ਪ੍ਰੈਕਟਿਸ ਕਰ ਲੋਓ ਥੋੜੀ। ਹੂੰ।
ਅੱਜ ਵੈਸੇ ਵੀ ਤੁਸੀਂ ਕੀ ਕਰਨਾ।
ਚਲੋ ਵਿੱਚ ਫ਼ੋਨ ਆ ਰਿਹਾ ਜੀ, ਦੁਬਾਰਾ ਕਰਾਂਗੇ। ਠੀਕ ਹੈ ਜੀ, ਓਕੇ ਜੀ।